ਹੈਲੋ। ਸਤਿ ਸ੍ਰੀ ਅਕਾਲ ਜੀ। ਕਿਵੇਂ ਹੋ?
ਵਧੀਆ ਵਧੀਆ, ਤੁਸੀਂ ਦੱਸੋ?
ਵਧੀਆ ਜੀ, ਕੀ ਕਰ ਰੇ ਸੀ?
ਬਸ ਕੁਛ ਨੀ ਬੈਠੇ ਸੀਗੇ ਫ੍ਰੀ।
ਅੱਛਾ ਅੱਛਾ।
ਹਾਂਜੀ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਐ ਕਲੀਅਰ?
ਹਾਂਜੀ ਹਾਂਜੀ ਆ ਰੀ ਐ।
ਓਕੇ ਜੀ ਹੋਰ ਅੱਜ ਕਿਹੜੇ ਟੋਪਿਕ ਤੇ ਗੱਲ ਕਰੀਏ ਅਸੀਂ।
ਅੱਜ ਨਾ ਆਪਾਂ ਗੱਲ ਕਰਾਂਗੇ ਸਮੇਂ ਦੀ ਕਦਰ ਬਾਰੇ।
ਹਾਂਜੀ ਹਾਂਜੀ।
ਹਾਂਜੀ। ਤਾਂ ਦੇਖੋ ਜਿਵੇਂ ਆਪਾਂ ਕਹਿ ਦਿੰਦੇ ਹ ਵੀ ਸਮੇਂ ਦੀ ਕਦਰ ਕਰਨੀ ਚਾਹੀਦੀ ਐ ਸਮਾਂ ਕਿਸੇ ਵਾਸਤੇ ਨਹੀਂ ਰੁਕਦਾ।
ਹਾਂਜੀ ਹਾਂਜੀ ਇਹ ਤਾਂ ਹੈ ਈ।
ਹਾਂਜੀ ਤੇ ਜੋ ਵੀ ਆਪਾਂ ਮਤਲਬ ਕੰਮ ਕਰਨਾ ਆਪਾਂ ਸਮੇਂ ਤੇ ਕਰੋ ਜਿਵੇਂ ਆਪਾਂ ਕਹਿ ਦਿੰਦੇ ਹਾਂ ਆਪਾਂ ਸੋਚ ਲੈਂਦੇ ਬੈਠੇ ਬੈਠੇ ਤੇ ਵੀ ਨਹੀਂ ਇਹ ਹੁਣ ਨੀ ਬਣਨਾ ਆਪਣੇ ਤੋਂ।
ਹਾਂਜੀ ਹਾਂਜੀ।
ਆਪਾਂ ਏ ਕੰਮ ਕੱਲ ਕਰਾਂਗੇ ਜਾਂ ਪਰਸੋਂ ਕਰ ਲਾਂਗੇ।
ਹਾਂ ਉਹ ਸੋਚਦੇ ਸੋਚਦੇ ਰਹਿ ਹੀ ਜਾਂਦਾ ਕੰਮ ਸਾਰਾ।
ਹਾਂਜੀ ਰਹਿ ਈ ਜਾਂਦਾ ਦੇਖੋ ਸਮਾਂ ਤਾਂ ਨੰਗੀ ਜਾ ਰਿਹਾ।
ਹਾਂਜੀ ਹਾਂਜੀ।
ਆਪਣੇ ਕੰਮ ਉੱਥੇ ਈ ਖੜੇ ਨੇ।
ਹਾਂ ਸਮਾਂ ਥੋੜੀੁ ਰੁਕ ਕਿਸੇ ਲਇ ਵੀ
ਹਾਂਜੀ ਸਮਾਂ ਨੀ ਰੁਕਦਾ ਹੈਗਾ ਸਮੇਂ ਦੀ ਕਦਰ ਅਪਾਂ ਨੂੰ ਕਰਨੀ ਚਾਹੀਦੀ ਏ। ਤੇ ਬਾਕੀ ਤੁਸੀਂ ਐਕਸਪਲੇਨ ਕਰੋ ਕੁਛ।
ਹਾਂਜੀ ਜਿੱਦਾਂ ਅਸੀਂ ਕੇਨੇ ਆ ਕਿ ਅੱਜ ਜਿੱਦਾਂ ਅਸੀਂ ਸੋਚਿਆ ਕਿ ਨਾ ਸਾਡਾ ਰੂਟੀਨ ਨਾ। ਸਾਰਾ ਬਿਗੜ ਰਿਆ ਤੇ ਕੱਲ ਤਾਂ ਨਾ ਮਤਲਬ ਅਸ ਸੀ ਨਾ ਛੇਤੀ ਉੱਠਾਂਗੇ ਤੇ ਸਾਰਾ ਕੰਮ ਨਾ ਛੇਤੀ ਫ੍ਰਰੀ ਹੋ ਜਾਾਂਗੇ ਅਸੀਂ ਵਹਲੇ ਹੋ ਜਾ ਗੇ ੳ ਬਸ ਸੋਚਦੇ ਇ ਆ ਬਸ ਕਵਾਂਗੇ ਕਿ ਸੱਤ ਵਜੇ ਨਾ ਸਵੇਰੇ ਉੱਠ ਜਾਂਗੇ ਬਟ ਉੱਠਦੀ ਮਤਲਬ ਕੇਂਦੇ ਆ ਕਿ ਸੱਤ ਵੱਜ ਗੇ ਚਲੋ ਨਾ ਹਲੇ ਉੱਠਦੇ ਆਂ ਹਲੇ ਉੱਠਦੇ ਆਂ ਅ ਸੱਤ ਵੱਜਦੇ-ਵੱਜਦੇ ਦੱਸ। ਸ ਵਜ ਜਾਂਦੇ ਆ ਬਟ ਸਾਡੇ ਤੋਂ ਉੱਠ ਨੀ ਹੁੰਦਾ। ਤੇ ਫੇਰ ਸੋਚਦੇ ਆ, ਚਲੋ ਕੋਈ ਗੱਲ ਨੀ ਦੱਸ ਵੱਜ ਗੇ ਹੁਣ ਛੇਤੀ ਛੇਤੀ ਨਾ ਆਪਣੇ ਕੰਮ ਨਬੇੜ ਲੈਂਦੇ ਆ ਤੇ ਹੁਣ ਜਿੱਦਾ ਈ ਈ ਫੋਨ ਵੇਖਿਆ ਤੇ ਫੋਨ ਵੇਖ ਵੇਖਦੇ ਵੇਖਦੇ ਕਦੋਂ ਏਕ ਵੱਜ ਗਿਆ ਉਹ ਕੰਮ ਵੀ ਰਹਿ ਜਾਂਦੇ ਐ।
ਹਾਂ, ਉਵੀ ਨੀ ਪਤਾ ਲੱਗਦਾ ਅਪਾਂ ਨੂੰ।
ਹਾਂਜੀ ਤੇ ਮਤਲਬ ਸਾਰਾ ਸ਼ਡਿਊਲ ਬਣਾ ਕੇ ਟਾਈਮ ਸਿਰ ਆਪਣਾ ਕੰਮ ਕਰੋ। ਟਾਇਮ ਸੇ ਆਪਣਾ ਉੱਠੋ ਤੋਹਡੀ ਵੀ ਮਤਲਬ ਬੋਡੀ ਵੀ ਸਹੀ ਰੇਣੀ ਚਾਇਦੀ ਏ ਜੇ ਤੁਸੀਂ ੳਠੋ। ੳਠੋ ਗੇ ਸਵੇਰੇ ਛੇਤੀ। ਤਾਂ ਤੁਹਾਡੀ ਨੀਂਦ ਵੀ ਪੂਰੀ ਹੋਏਗੀ ਜੇ ਰਾਤੀ ਛੇਤੀ ਸੌੋਗੇ ਤਾਂ।
ਹਾਂਜੀ ਏਕ ਏਦੇ ਆਲਸ ਏ ਨਾ ਉ ਅਪਣੇ ਅੰਦਰ ਆ ਰੀ ਏ।
ਹਾਂਜੀ ਏਹ ਕੁਛ ਨਾ ਫੋਨਾਂ ਕਰਕੇ ਆਲਸ ਆਂਦਾ।
ਹਾਂਜੀ- ਹਾਂਜੀ ਹੁੰਦੇ ਮੈਮ ਕਈ ਵਾਰ ਦੇਖ ਉ ਜਿਮੇ ਰਾਤ ਨੂੰ ਹੁਣ ਕਿਸੇ ਟਾਈਮ ਲਾਈਟ ਚਲੀ ਜਾਂਦੀ ਏ ਗਰਮੀ ਏ ਜਿਨੀ। ਆਪਾਂ ਕਹਿ ਦਿਨੇ ਵੀ ਚਲੋ। ਕੋਈ ਨਾ ਦੋ ਘੰਟੇ ਹੋਰ ਸੋ ਲੈਂਨੇ ਆ ਤਿੰਨ ਘੰਟੇ ਹੋਰ ਸੋ ਲੈਨੇ ਆ ਪਰ ਨਹੀਂ। ਟਾਈਮ ਟੂ ਟਾਈਮ ਉਹੀ ਟਾਈਮ ਆਪਾਂ ਨੂੰ ਉੱਠਣਾ ਜਿਦਾਂ ਆਪਣੀ ਰੂਟੀਨ ਬਣ ਜੂੁਗੀ।
ਹਾਂਜੀ।
ਇੱਕ ਦੋ ਦਿਨ ਤਾਂ ਆਪਾਂ ਨੂੰ ਦੇਖੋ ਔਖਾ ਲੱਗੂਗਾ ਨਾ।
ਉ ਕਦੇ ਕਦਾਰ ਬਾਈ ਚਾਂਸ ਏਦਾਂ ਹੋ ਜਾਂਦਾ ਜੇ ਤੁਸੀਂ ਦੇਖੋ ਵਿਆਹ ਤੇ ਚਲੇ ਜਾੳ ਕਿਸੇ ਫੰਕਸ਼ਨ 'ਤੇ ਚਲੇ ਜਾੳ। ਤਾਂ ਤੁਸੀਂ ਤੇ ਕੋਈ ਚੱਕਰ ਨੀ ਆ ਬਟ ਤੁਸੀਂ ਆਪਣਾ ਸਕਡਿਊਲ ਨਾ ਛੱਡੋ ਕਿ ਬਈ ਹਾਂ ਜੇ ਸਵੇਰੇ ਉੱਠਣੇ ਤੇ ਉੱਠਣਾ ਹੀ ਹੈ।
ਉੱਠਣਾ ਹੀ ਉੱਠਣਾ ਹਾਂਜੀ।
ਹਾਂਜੀ ਕੁਛ ਨਾ ਜੋ ਬੱਚੇ ਦੇਖਦੇ ਆ ਨਾ ਫੇਰ ਮਾਂ ਪਿਓ ਨੂੰ ਉ ਵੀ ਓਦਾਂ ਦੇ ਬਣ ਜਾਂਦੇ। ਕਰਕੇ ਉਨਾਂ ਦੀ ਵੀ ਆਦਤ ਨਾ ਬਗਾੜੋ।
ਹਾਂਜੀ ਹਾਂ ਹੁਣ ਦੇਖੋ ਮੈਮ ਛੁੱਟੀਆਂ ਹੋ ਰਹੀਆਂ ਦੇਖੋ ਬੱਚਿਆਂ ਨੂੰ। ਗਰਮੀ ਦੀਆਂ ਪਹਿਲਾਂ ਬੱਚੇ ਬੱਚੇ ਦੇਖੋ ਵੈਨਾਂ ਤੇ ਜਾਂਦੇ ਨੇ ਕਿਸੇ ਨੇ ਕੋਈ ਪੈਦਲ ਜਾਂਦਾ ਬੱਚਿਆਂ ਨੂੰ ਉਹੀ ਆਦਤ ਪਈ ਹੋਈ ਸੀ। ਸੁਬਹ ਛੇ ਸਾਢੇ ਛੇ ਉੱਠ ਖੜ੍ਹਨਾ ਆਪਣਾ ਬਰੱਸ਼ ਕਰਨਾ ਨਾ੍ਹਣਾ। ਖਾਣਾ ਖਾਣਾ, ਆਪਣਾ ਫੇਰ ਅਪਣਾ ਚਲੇ ਜਾਣਾ।
ਹਾਂਜੀ।
ਹੁਣ ਛੁੱਟੀਆਂ ਕਰਕੇ ਆਦਤਾਂ ਵਿਗੜ ਰਹੀਆਂ ਨੇ ਬੱਚੇ ਦੀਆਂ।
ਅ ਹ ਹਾਂਜੀ ਹਾਂਜੀ।
ਹਾਂਜੀ ਉਨਾਂ ਨੂੰ ਇਹ ਹੋ ਰਿਹਾ ਸੋਨ ਦੋ ਜੀ ਛੁੱਟੀਆਂ ਹੋ ਰਹੀਆਂ ਨੇ ਸੋਣ ਦੋ ਜੀ ਛੁੱਟੀ। ਛੁੱਟੀਆਂ ਹੋ ਰਹੀਆਂ ਉਨਾਂ ਦੀ ਤਾ ਆਦਤ ਬਿਗੜ ਗੀ ਨਾ ਉਨਾਂ ਟਾਈਮ ਟੇਬਲ ਖ਼ਰਾਬ ਹੋ ਗਿਆ।
ਕਿ ਬਈ ਜਦੋਂ ਸਕੂਲ ਜਾਣਾ ਵਕਤ ਹੋਏਗਾ ਨਾ ਤੇ ਫੇਰ ਉਨਾਂ ਨੇ ਪਤਾ ਕੀ ਕਹਿਣਾ ਹਲੇ ਤਾਂ ਛੁੱ ਛੁੱਟੀ ਏ ਮੰਮੀ ਸਵੇਰੇ ਨਾ ਹੁਣ ਕੱਲ ਉਠਾਣਾ।
ਹਾਂਜੀ।
ਏਦਾਂ ਦਾ ਹੋ ਜਾਂਦਾ। ਕੁਛ ਬੱਚੇ ਏਦਾਂ ਦੇ ਵੀ ਕਰਦੇ ਕਿ ਬਈ ਚਲੋ ਜੂਨ ਦੀ ਛੁੱਟੀਆਂ ਪਈਆਂ ਥੋਨੂੰ ਵੀ ਪਤਾ ਸਾਰਿਆਂ ਨੂੰ ਹੋਮਵਰਕ ਮਿਲਦੇ।
ਹਾਂਜੀ।
ਕੁੱਝ ਬੱਚੇ ਏਦਾਂ ਹੁੰਦੇ ਹਾਲੇ ਤਾਂ ਉਹ ਇੱਕ ਮਹੀਨਾ ਪਿਆ ਕੋਈ ਗੱਲ ਨੀ ਕਰ ਲਾਂਗੇ ਕਰ ਲਾਂਗੇ ਉਹ ਕਰਦੇ ਕਰਦੇ ਸਿਰਫ ਜਦੋਂ ਚਾਰ ਦਿਨ ਦੀ ਛੁੱਟੀਆਂ ਰਹਿ ਜਾਂਦੀਆਂ ਨਾ ਤਾਂ ਯਾਦ ਆਉਂਦਾ। ਤਾਂ ਸਾਰਾ ਬਰਡਨ ਪੈਂਦਾ ਮੰਮੀ ਇਹ ਵੀ ਰਹਿ ਗਿਆ ਮੰਮੀ ਉਹ ਵੀ ਰਹਿ ਗਿਆ ਪ੍ਰੋਜੈਕਟ ਵੀ ਰਹਿ ਗਏ।
ਹਾਂਜੀ ਹਾਂਜੀ ਹਾਂਜੀ।
ਤੋਂ ਬਾਅਦ ਉਹਨਾਂ ਦੇ ਮਾਇੰਡ 'ਤੇ ਪ੍ਰੈਸ਼ਰ ਆਉਂਦਾ ਇਸ ਕਰਕੇ ਤੁਸੀਂ ਪਹਿਲਾਂ ਹੀ ਸਭ ਕੁਝ ਕਰ ਲਓ ਬਾਅਦ ਚੋਂ ਫਰੀ ਰਹੋਗੇ।
ਜੇ ਆਪਾਂ ਸਮੇਂ ਦੀ ਕਦਰ ਦੇਖੋ ਕਰਾਂਗੇ ਆਪਾਂ ਸਮੇਂ ਸਿਰ ਆਪਣਾ ਸਾਰਾ ਕੰਮ ਨਿਬੇੜਾਂਗੇ। ਕੋਈ ਦਿੱਕਤ ਹੀ ਨੀ ਆਉਣੀ ਹੈਗੀ ਅੱਗੇ ਜਾ ਕੇ।
ਹਾਂਜੀ ਹਾਂਜੀ ਇਹ ਤਾਂ ਹੈ ਹੀ।
ਪਤਾ ਜੇ ਆਪਾਂ ਇੱਕ ਇੱਕ ਕਾਪੀ ਦੇ ਵੀ ਕੰਮ ਲੈ ਕੇ ਬੈਠਦੇ ਹਾਂ ਨਾ। ਟਾਈਮ ਟੂ ਟਾਈਮ ਕਿ ਆਪਾਂ ਨਹੀਂ ਵੀ ਇਹ ਅੱਜ ਅੱਜ ਅੱਜ ਸ਼ਾਮ ਤੱਕ ਇਹ ਆਪਾਂ ਨਿਬੇੜ ਦੇਣਾ।
ਹਾਂਜੀ।
ਉਹੀ ਉਹੀ ਆਦਤ ਬਣ ਜਾਏ
ਹੁਣ ਜੇ ਤੁਸੀਂ ਪਹਿਲਾਂ ਹੀ ਸੋਚ ਸੋਚੋਗੇ ਨਹੀਂ ਜੀ ਹਲੇ ਨੀ ਮੇਰੇ ਤੋਂ ਹੋਣਾ ਕੱਲ-ਪਰਸੋਂ ਕਰਾਂਗਾ ਤੇ ਫਿਰ ਕੁਛ ਨੀ ਹੋਏਗਾ।
ਹੋ ਜਾਂਦਾ ਮੈਮ ਬੱਚਿਆਂ ਨੂੰ ਇਹ ਹੋ ਜਾਂਦਾ ਵੀ ਚਲੋ ਤਾਂ ਮਹੀਨੇ ਦੀ ਛੁੱਟੀਆਂ ਪਈਆਂ ਨੇ। ਬਹੁਤ ਟਾਈਮ ਪਿਆ ਆਪਣੇ ਕੋਲੇ ਤੇ ਉਹ ਟਾਈਮ ਤਾਂ ਦੇਖ ਹੁਣ ਮਹੀਨਾ ਦਾ ਪਤਾ ਹੀ ਨੀ ਲੱਗਿਆ ਕਿਵੇਂ ਨਿਕਲ ਗਿਆ।
ਕੁਛ ਦੇਖੋ ਨਾ ਉਹਨਾਂ ਨੇ ਨਾਨਕੇ ਵੀ ਜਾਣਾ ਹੁੰਦਾ ਘੁੰਮਣ ਫਿਰਨ ਵੀ ਜਾਣਾ ਹੁੰਦਾ। ਤੇ ਫਿਰ ਆ ਕੇ ਬੰਦਾ ਥੱਕ ਜਾਂਦਾ ਹੈ ਕਦੋਂ ਕੰਮ ਕਰੇਗਾ ਇਸ ਤੋਂ ਵਧੀਆ ਪਹਿਲੇ ਚਾਰ ਪੰਜ ਦੀ ਜਦੋਂ ਪਹਿਲੀਆਂ ਛੁੱਟ ਹੁੰਦੀਆਂ ਉਹ ਚ ਹੀ ਕੰਮ ਕਰਲੋ।
ਹਾਂਜੀ।
ਮਤਲਬ ਬਾਅਦ
ਅੱਗੇ ਅੱਗੇ ਪਤਾ ਕੀ ਹੈ ਮੈਡਮ। ਕੀ ਕੀ ਕਰਦੇ ਹੁੰਦੇ ਬੱਚੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਜਿਸ ਟਾਈਮ ਦੇ ਮਤਲਬ ਆਪ ਅਸੀਂ ਲੰਘ ਕੇ ਆਏ ਹੋਏ ਹੈ। ਉਸ ਟਾਈਮ ਇਹ ਕਰਦੇ ਸਾਡੇ ਪੇਰੈਂਟਸ ਵੀ ਇਹ ਕਹਿ ਦਿੰਦੇ ਵੀ ਨਹੀਂ ਪਹਿਲਾਂ ਛੁੱਟੀਆਂ ਦਾ ਕੰਮ ਨਿਬੇੜ ਲੋ। ਉਸ ਤੋਂ ਬਾਅਦ ਜਿੱਥੇ ਮਰਜ਼ੀ ਜਾਓ ਘੁੰਮੋ ਫਿਰੋ ਆਪਣਾ ਮੌਜ ਮਸਤੀ ਕਰੋ। ਸਾਨੂੰ ਸਟਾਰਟਿੰਗ ਦੇ ਵਿੱਚ ਚੀ ਕੰਮ ਨਿਬੇੜ ਦਿੰਦੇ ਵੀ ਚਲੋ ਆਪਣਾ ਟਾਈਮ ਸਮੇਂ ਸਿਰ ਕੰਮ ਨਿਬੜ ਗਿਆ। ਹੁਣ ਵਾਲੇ ਬੱਚੇ ਨਹੀਂ ਇਹ ਕਰਦੇ। ਹੁਣ ਵਾਲੇ ਬੱਚੇ ਤੇ ਇਹ ਕਹਿੰਦੇ ਨੇ ਵੀ ਪਹਿਲਾਂ ਘੁੰਮ ਫਿਰ ਲੋਓ ਕੰਮ ਦਾ ਕੀ ਹੈ ਦੋ ਦਿਨਾਂ ਚ ਨਿੇੜ ਲਾਂਗੇ ਯਰ ਬਾਅਦ ਚ ਇਹ ਦੇ ਵਡਰੇਸ਼ਨ ਪੈਂਦੀ ਹੈ ਫਿਰ
ਹਾਂਜੀ ਹੁਣ ਕਦੇ ਕਦਾਰ ਇੱਦਾਂ ਹੁੰਦਾ ਜਦੋਂ ਨਿਊ ਸੈਸ਼ਨ ਸਟਾਰਟ ਹੁੰਦਾ ਨਵੀਂ ਕਲਾਸਾਂ 'ਜਾਂਦੇ ਨੇ ਬੱਚੇ ਬੱਚੇ ਤਾਂ ਇਏਦਾਂ ਕਹਿੰਦੇ ਆ ਕਿ ਹਾਲੇ ਤਾਂ ਚਲੋ ਕੋਈ ਗੱਲ ਨਹੀਂ ਹਾਲੇ ਤਾਂ ਸਟਾਰਟਿੰਗ ਹੈ ਰੀ ਸਮਝਾਣਗੇ ਚੈਪਟਰ ਪਹਿ ਹੀ ਹੋਏਗਾ ਹਲੇੇ ਕੋਈ ਗੱਲ ਨੀ ਹਲੇੇ ਨਾ ਸਕੂਲ ਵੀ ਨੀ ਜਾਂਦੇ ਤੇ ਨਾ ਬੱਚਿਆਂ ਕੋਲੋਂ ਕਾਪੀ ਲੈ। ਲੈ ਲਾਂਗੇ ਉਹਨਾਂ ਦਾ ਉੱਧਰੋਂ ਵੀ ਗਿਆ ਠੀਕ ਆ ਉਹਨਾਂ ਨੂੰ ਕੁੱਛ ਸਮਝ ਨਹੀਂ। ਆਇਗਾ ਜੋ ਸਕੂਲ ਚ ਪੜ੍ਹਾਉਣਗੇ। ਫਿਰ ਕਹਿਣਗੇ ਹਲੇੇ ਕਪੀ ਕੰਪਲੀਟ ਕਰ ਲਾਂਗੇ ਪਿਆ ਹਲੇ ਪਿਆ ਜਦੋਂ ਮੈਡਮ ਬੋਲੇਗੀ ਨਾ ਚਾਰ ਵਾਰੀ। ਕਿ ਬਈ ਤੁਸੀਂ ਕਾਪੀ ਚੈੱਕ ਕਰਣੀ ਆ ਤਾਂ ਤੱਕ ਉਹਨਾਂ ਦਾ ਕੰਮ ਨਹੀਂ ਹੋਣਾ।
ਹਾਂਜੀ।
ਕਿਉਂਕਿ ਉਹਨਾਂ ਨੂੰ ਆਲਸ ਆ ਜ੍ਹ ਕੋਈ ਗੱਲ ਨੀ ਕਰ ਲਵਾਂਗੇ ਫੋਨ ਚ ਮੰਗਵਾ ਲਵਗੇ ਕੋ। ਕੌਪੀ ਲੈ ਲਵਾਂਗੇ ਏਦਾਂ ਕਰ ਲਾਂਗੇ।
ਹਾਂਜੀ।
ਇਸ ਕਰਕੇ ਤਾਂ ਪੇਰੈਂਟਸ ਨੂੰ ਵੀ ਬਹੁਤ ਜ਼ਰੂਰੀ ਹੈ ਕਿ ਬਈ ਬੱਚਿਆਂ ਨੂੰ ਸਮਝਾਓ ਥੋੜ੍ਹਾ।
ਹਾਂਜੀ ਕਿ ਸਮੇਂ ਦੀ ਕਦਰ ਕਰਨੀ ਸਿੱਖੋ। ਤੇ ਹੁਣ ਜਿਵੇਂ ਦੇਖੋ ਜੋਬ ਤੇ ਜਾਂਦੇ ਨੇ ਜੀ।
ਹਾਂਜੀ ਹਾਂਜੀ।
ਜੈਂਟਸ ਨੇ ਜੋਬ ਤੇ ਜਾਂਦੇ ਨੇ ਉਹਨਾਂ ਨੂੰ ਪਤਾ ਹੁਣ ਗਾਹ ਜਾ ਕੇ ਜਿਵੇਂ ਕੁਛ ਕੋਈ ਟੀਚਰ ਐ
ਹਾਂਜੀ
ਕੋਈ ਔਫਿਸ ਦੇ ਵਿੱਚ ਜਾਂਦਾ ਉਹਨਾਂ ਨੇ ਜਾ ਕੇ ਅਟੈਂਡੈਂਸ ਲਗਾਣੀ ਹੈ ਕਿ ਵੀ ਇੰਨੇ ਟੈਮ ਦੇ ਵਿੱਚ-ਵਿਚ ਸਟਾਫ ਸਾਰਾ ਆ ਗਿਆ ਅਟੈਂਡਸ ਲਗ ਗਈ ਉਹਨਾਂ ਨੇ ਟਾਈਮ ਟੇਬਲ ਬਨਾਇਆ ਹੋਇਆ ਇੱਕ
ਹਾਂਜੀ ਹਾਂਜੀ
ਠੀਕ ਹੈ ਨੀ ਪਹੁੰਚਣੇ ਹੁਣ ਘਰ ਹੈ ਘਰ ਕੋਈ ਹਾਊਸ ਵਾਈਫ ਹੈ ਉਹਨੇ ਉਹਨੂੰ ਪਤਾ ਹੈ ਵੀ ਮੇਰੇ ਬੱਚੇ ਨੇ ਅੱਠ ਵਜੇ ਨੌ ਵਜੇ ਲੰਚ ਕਰਨਾ ਜਾਂ ਬ੍ਰੇਕਫਾਸਟ ਕਰਨਾ ਹੈ ਜਾਂ ਡਿਨਰ ਕਰਨਾ ਓਹਨੂੰ ਸਾਰਾ ਟਾਈਮ ਟੇਬਲ ਦਾ ਪਤਾ ਹੈ
ਹਾਂਜੀ ਹੁਣ ਕਈ ਇਕਦਾਰ ਏਦਾਂ ਕਰਦੇ ਆਂ ਜਿੱਦਾਂ ਚਲੋ ਕੋਈ ਗੱਲ ਨੀ ਮਤਲਬ ਪੇਰੈਂਟਸ ਦੀ ਕਦੇ ਕਦਾਰ ਤਬੀਅਤ ਵੀ ਨਹੀਂ ਸਹੀ ਹੁੰਦੀ ਮੰਮੀਆਂ ਦੀ ਤੇ ਮਤਲਬ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਨਾ ਬ੍ਰੈਡ ਜੈਮ ਲੈਜਓ ਤਾਂ ਏਦਾਂ ਲੈਜਓ ਨਹੀਂ ਤਾਂ ਓਹ ਬਣਾ ਕੇ ਦਿੰਦੇਨ ਚਲੋ ਕਈ ਏਦਾਂ ਦੇ ਪੇਰੈਂਟਸ ਹੁੰਦੇ ਨੇ ਕਿ ਬਈ ਓਹਨਾਂ ਨੂੰ ਕੋਈ ਗੱਲ ਨੀ ਰਾਤੀ ਲੇਟ ਸੌਦੇ ਆ ਸਵੇਰੇ ਬੱਚੇ ਬੱਚਿਆਂ ਨੂੰ ਵੀ ਕੁਛ ਨੀ ਦਿੱਤਾ ਇੱਕ ਤਾਂ ਓਹ ਕੁੱਛ ਵੀ ਖਾ ਕੇ ਵੀ ਨੀ ਜਾਊਗਾ ਜਦੋਂ ਓਹ ਆਊਗਾ ਤੇ ਓਹਨੂੰ ਕਿੰਨੀ ਭੁੱਖ ਲੱਗੀ ਹੋਏਗੀ ਤਾਂ ਵੀ ਤੁਸੀਂ ਓਹਨੂੰ ਟਾਈਮ ਸ ਰੋਟੀ ਨੀ ਦੇ ਰਹੇ ਤੇ ਬੱਚੇ ਅੰਦਰ ਕੁੱਝ ਜਾਏਗਾ ਨੀ ਤੁਸੀਂ ਆਪਣਾ ਟਾਈਮ ਟੂ ਟੈਅਮ ਰਾਤੀ ਛੇਤੀ ਸੋਵੋ ਤੁਹਾਡੀ ਵੀ ਨੀਂਦ ਪੂਰੇ ਬੱਚੇ ਦੇ ਢਿੱਡ ਚ ਵੀ ਕੁਛ ਚਾਏ ਕੁਛ ਬਣਾਓਗੇ ਤੁਸੀਂ ਤਾਂ
ਸਹੀ ਗੱਲ ਐ ਜੀ
ਹਾਂਜੀ
ਜੇ ਆਪਾਂ ਨੀ ਬੱਚਿਆਂ ਨੂੰ ਸਮਝਾਵਾਂਗੇ ਜੇ ਬੱਚਿਆਂ ਨੂੰ ਕਿਵੇਂ ਪਤਾ ਲੱਗੂਗਾ ਵੀ ਅਸੀਂ ਟਾਈਮ ਟੂ ਟਾਈਮ ਕੰਮ ਕਿਵੇਂ ਕਰਨੈ
ਸਿਹਤ ਵੀ ਬਹੁਤ ਜ਼ਰੂਰੀ ਆ ਜਦੋਂ ਬੱਚਾ ਪੜ੍ਹੇਗਾ ਉਹਨੂੰ ਭੁੱਖ ਵੀ ਲੱਗੂਗੀ ਕੁਛ ਤਾਂ ਜਾਣਾ ਚਾਹੀਦਾ ਦਾ
ਹਾਂਜੀ-ਹਾਂਜੀ ਤਾਂ ਹੈਗਾ ਹੀ ਹੈ।
ਹਾਂਜੀ ਉਹਨਾਂ ਨੂੰ ਵੀ ਸਿੱ ਖਾਓ ਥੋੜ੍ਹੀ ਟਾਈਮ ਦੀ ਅਹਿਮੀਅਤ ਕਿ ਬਈ ਬਹੁਤ ਜ਼ਰੂਰੀ ਐ ਤੁਹਾਡੇ ਫਿਊਚਰ ਲਈ ਵੀ ਟਾਈਮ ਕਿ ਹਰ ਚੀਜ਼ ਤੇ ਡਿਪੈਂਡ ਰਹਿਣ ਦਾ ਛੱਡ ਦੋ ਤੁਸੀਂ ਟਾਈਮ ਟੂ ਟਾਈਮ ਆਪਣਾ ਸ਼ੈਡਿਊਲ ਫੋਲੋ ਕਰੋ
ਮੇਰੀ ਗੱਲ ਸੁਣ ਮੈਂ ਬੱਚੇ ਨੇ ਦੇਖੋ ਹੁਣ ਇਹਨਾਂ ਦੀ ਜ਼ਿੰਦਗੀ ਬਣਾਉਣ ਦਾ ਟਾਈਮ ਹੈ ਆਪਾਂ ਕਹਿੰਦੇ ਇੱਕ ਫਿ ਫਿਊਚਰ ਹੈਨਾਂ ਦਾ ਠੀਕ ਹੈ ਇਹ ਟਾਈਮ ਆਪਣਾ ਹੱਥੋਂ ਕੱਢਣ ਦਾ ਨੀ ਹੈਗਾ ਉਹਨਾਂ ਦੀ ਜ਼ਿੰਦਗੀ ਬਣਾਣ ਦਾ ਜੇ ਅੱਜ ਉਹਨਾਂ ਨੂੰ ਸਿਖਾਵਾਂਗੇ ਨਾ ਉਹਨਾਂ ਦੇ ਵਿੱਚੋਂ ਹੀ ਹੈਬਿਟ ਹੋਣਗੀਆਂ
ਹਾਂਜੀ ਓਹ ਅਗਲੇ ਬੰਦੇ ਨੂੰ ਵੀ ਸਿਖਾਣਏ ਕਿ ਬਈ ਹਾਂ ਸਾਡੇ ਮਾਂ ਪਿਓ ਨੇ ਤਾਂ ਏਦਾਂ ਸਿਖਾਇਆ ਤੇ ਤੁਸੀਂ ਵੀ ਏਦਾਂ ਹੀ ਕਰੋ
ਇਹ ਹਾਂਜੀ-ਹਾਂਜੀ ਕੁਛ ਟਾਈਮ ਦੇਖੋ ਕਿਸੇ ਵਾਸਤੇ ਟਾਈਮ ਰੁਕਦਾ ਨੀ ਹੈਗਾ ਆਪਾਂ ਇਹ ਕਹਿ ਦਿੰਦੇ ਵੀ ਜਿਹੜਾ ਇੱਕ-ਇੱਕ ਮਿੰਟ ਹੈ ਨਾ ਓਹ ਵੀ ਆਪਣੇ ਵਾਸਤੇ ਬਹੁਤ ਸਹਾਈ ਹੈ ਹਾਂ ਹਾਂਜੀ ਇੱਕ-ਇੱਕ ਮਿੰਟ ਦੀ ਵੀ ਆਪਾਂ ਕਦਰ ਕਰਨੀ ਸਿੱਖੋ ਆਪਾਂ ਨੂੰ ਇਹ ਹੋ ਜਾਂਦੇ ਵੀ ਨਹੀਂ ਵੀ ਚੱਲ ਪੰਜ ਮਿੰਟ ਦੇ ਵਿੱਚ ਇਹ ਕੰਮ ਨਿਬੜ ਗਿਆ ਆਪਣਾ ਪੰਜ ਚ ਇਹ ਨਿਬੜ ਗਿਆ
ਹਾਂਜੀ ਜੇ ਤੁਸੀਂ ਕਰਨਾ ਚਾਹੋਗੇ ਤਾਂ ਤੁਸੀਂ ਅੱਧੇ ਘੰਟੇ ਚ ਵੀ ਕਰ ਸਕਦੇ ਹੋ ਕੰਮ ਠੀਕ ਹੈ ਜੇ ਤੁਸੀਂ ਕਹਿਣਾ ਕਿ ਹਾਲੇੇ ਕਰ ਦੇਯਾਂਗੇ ਓਹਨੂੰ ਦਸ ਘੰਟੇ ਵੀ ਲੱਗਣਗੇ ਨਾ ਤਾਂ ਵੀ ਤੋਹਾਡਾ
ਓਹ ਮੈਡਮ ਇਨਸਾਨ ਦੇ ਹੱਥ ਚ ਆ ਦੇਖੋ ਜੇ ਤਾਂ ਓਹਨੇ ਆ ਦੀਆਂ ਗੰਦੀਆਂ ਆਦਤਾਂ ਪਾ ਲਈਆਂ ਵੀ ਨਂਈ ਵੀ ਕੁਛ ਨੀ ਹੁੰਦਾ ਹੈਗਾ ਛੱਡ ਪਰਾਂ ਅੱਜ ਦੀ ਕੱਲ ਨੂੰ ਕਰ ਲਾਂਗੇ ਕੋਈ ਗੱਲ ਨੀ ਕਿਸੇ ਨੇ ਕੀ ਕੈਹਣੈ
ਹਾਂਜੀ
ਓਹਨੇ ਤਾਂ ਬਿਗੜਣਾ ਈ ਬਿਗੜਨਾ ਐ ਜਿਹਨੇ ਆਪਣੇ ਸਮੇਂ ਦੀ ਕਦਰ ਕਰਨੀ ਸਿੱਕ ਲੀ ਵੀ ਨਹੀਂ ਬਈ ਇਹ ਮੇਰੇ ਵਾਸਤੇ ਟਾਈਮ ਹੁਣ ਆਇਆ ਹੈਗਾ ਵਧੀਆ ਆਪਣੇ ਵਾਸਤੇ ਵੀ ਆਪਾਂ ਹੀ ਕੰਮ ਕਰਨੇ ਤਾਂ ਹੋਏਗਾ ਇਹੋ ਜਿ ਤ ਕੋਈ ਚੀਜ਼ ਹੈ ਨੀ ਵੀ ਜਿਦੀ ਜੋ ਕੋਈ ਪ੍ਰੋਬਲਮ ਏਦਾਂ ਦੀ ਹੈ ਨੀ ਜਿਦਾਾਂ ਹੱਲ ਨੀ ਹੈਗਾ।
ਹਾਂਜੀ ਹਾਂਜੀ ਇਹ ਤਾਂ ਹੈ ਹੀ, ਹਾਂਜੀ। ਮਤਲਬ ਕਈ ਬੰਦੇ ਏਦਾਂ ਦਾ ਵੀ ਹੁੰਦੇ ਆ ਕਿ ਸਵੇਰੇ ਉੱਠਣਾ ਤੇ ਉਹਨਾਂ ਨੇ ਪੂਰਾ ਉਹ ਬਣਾਉਣਾ ਕਿ ਆ ਉੱਥੇ ਵਜੇ ਸਾਨੂੰ ਨਾਸ਼ਤਾ ਚਾਹੀਦਾ ਹੀ ਚਾਹੀਦਾ। ਉਸ ਤੋਂ ਬਾਅਦ ਅਸੀਂ ਥੋੜ੍ਹੀ ਕੰਮ ਸਟੱਡੀ ਵਗੈਰਾ ਕਰਨੀ ਆ ਬੱਚਿਆਂ ਨੇ ਵੀ ਬਣਾਈ ਹੋਈ ਆ ਹਲੇ। ਜੂਨ ਦੀ ਛੁੱਟੀਆਂ ਪਈਆਂ ਤੇ ਕਈ ਬੱਚਿਆਂ ਨੇ ਬਣਾਈਆਂ ਵੈਸੇ ਤਾਂ ਜਿਹੜੇ ਵੱਡੇ ਵੱਡੇ ਨੇ ਥੋੜੇ। ਬਾਕੀ ਉਹ ਜਿਹੜੇ ਛੋਟੇ ਛੋਟੇ ਹੁੰਦੇ ਉਹ ਤਾਂ ਘੁੰਮਣ ਫਿਰਨ ਚ ਹੀ ਆ ਹਲੇ।
ਹਾਂਜੀ ਹਾਂਜੀ। ਛੁੱਟੀ ਦੇਖੋ ਦੋ ਛੁੱ ਛਟੀਆਂ ਰਹਿ ਗਈਆਂ ਪਰ ਕੋਈ ਬੱਚਿਆਂ ਨੂੰ ਹੈ ਨੀ ਗਾ ਵੀ ਨਹੀਂ ਸਾਡੇ ਤਾਂ ਮੀਨਾ ਜੇੜਾ ਸਾਰਾ ਸਮਾਂ ਸਾਡਾ ਥਾਂ ਸਾਰਾ ਹੀ ਨਿਕਲ ਗਿਆ ਹੱਥ ਦੇ ਵਿੱਚੋਂ
ਹਾਂਜੀ, ਏ ਤਾਂ ਹੈਈ।
ਠੀਕ ਐ ਨਾ ਜੀ।
ਅੱਗੇ ਜਾ ਕੇ ਓ ਵੀ ਪੁੱਛਣਗੀਆਂ ਨਾ ਕਿ ਬਈ ਤੁਸੀਂ ਕੀ ਕੀਤਾ ਕਰੇ? ਬੱਚੇ ਕੁੱਝ ਕੈਂਣ ਵਾਲੇ ਤਾਂ ਹੋਣ ਨਾ, ਕਿ ਬਈ ਹਾਂ ਅਸੀਂ ਏਦਾਂ-ਏਦਾਂ ਕੀ ਐ ਤੁਸੀ ਵੀ ਦੇਖ ਲੋ, ਮੈਮ ਚੈੱਕ ਵਗੈਰਾ ਕਰ ਲੋ।
ਟੀਚਰ ਦਾ ਮੈਮ ਜਾ ਕੇ ਪੁੱਛਦੀ ਨੀ ਸਕੂਲ ਦੇ ਵਿੱਚ ਬੱਚਿਆਂ ਨੂੰ ਕੀ ਤੁਆਡੇ ਕੋਲ ਇਨਾ ਟਾਈਮ ਪਿਆ ਸੀ ਇੰਨਾ ਸਮਾਂ ਪਿਆ ਸੀ ਤੁਸੀਂ ਕੀਤਾ ਕੀਏ? ਇੱਕ ਮੀਨਾ ਤੁਸੀਂ ਬਰਬਾਦ ਕਰਕੇ ਆ ਗਏ, ਘਰ ਦੇ ਵਿੱਚ।
ਹਾਂਜੀ-ਹਾਂਜੀ ਚਲੋ, ਫੇਰ ਨਾ ਮੈਂ ਥੋਨੂੰ ਕਰਦੀ ਆਂ, ਠੀਕ। ਫ੍ਰੀ ਹੋਕੇ, ਓਕੇ ਜੀ ਓਕੇ।